ਹੈਲੋ, ਹੈਲੋ ਹਾਂਜੀ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
ਕਿਵੇਂ ਹੋ?
ਵਧੀਆ ਜੀ, ਤੁਸੀਂ ਦੱਸੋ?
ਵਧੀਆ ਜੀ, ਕੀ ਕਰ ਰਹੇ ਹੋ?
ਬਸ ਜੀ ਸਬਜ਼ੀ ਬਣਾ ਰਹੀ ਸੀ।
ਇੰਨੀ ਲੇਟ?
ਹਾਂਜੀ ਹਾਂਜੀ, ਲੇਟ ਹੋ ਗਏ ਅੱਜ ਬਸ
ਅੱਛਾ, ਕੀ ਬਣਾ ਰਹੇ ਹੋ?
ਅਸੀਂ ਬਣਾ ਰਹੇ ਹਾਂ ਜੀ ਆਲੂ ਬੜੀਆਂ,
ਓਕੇ
ਹਾਂਜੀ।
ਹੋਰ ਦੱਸੋ ਘਰੇ ਠੀਕ ਆ ਸਾਰੇ।
ਸਭ ਵਧੀਆ ਜੀ ਤੁਸੀਂ ਦੱਸੋ?
ਵਧੀਆ।
ਬਸ ਵਧੀਆ ਹੀ ਹੋਣੇ ਚਾਹੀਦੇ ਜੀ ਸਾਰੇ।
ਹਾਂਜੀ ਹਾਂਜੀ।
ਹਾਂਜੀ।
ਹੋਰ ਦੱਸੋ ਇੰਨੀ ਲੇਟ ਕਿਉਂ ਹੋ ਜਾਂਦੇ ਤੁਸੀਂ ਸਬਜ਼ੀ ਰੋਟੀ ਬਣਾਣ 'ਚ।
ਬਸ ਜੀ ਅੱਜ ਲੇਟ ਹੋ ਗਏ ਸੀ ਉਹ ਥੋੜ੍ਹਾ ਜਿਹਾ ਮੰਡੀ ਚਲੇ ਗਏ ਸੀ ਅਸੀਂ ਸਬਜ਼ੀ ਲੈਣ ਨਾਲ।
ਅੱਛਾ ਅੱਛਾ।
ਹਾਂ ਤਾਂ ਥੋੜ੍ਹਾ ਉੱਧਰ ਲੇਟ ਹੋ ਗਏ।
ਠੀਕ ਐ।
ਹਾਂਜੀ। ਹੋਰ ਦੱਸੋ? ਬਸ ਜੀ ਵਧੀਆ ਜੀ ਵਧੀਆ ਹੋਰ ਤੁਸੀਂ ਦੱਸੋ।
ਬਸ ਜੀ ਬ ਹਾਂਜੀ ਰੋਟੀ ਰੂਟੀ ਖਾ ਕੇ ਬੈਠੇ ਆ।
ਹਾਂ, ਹੂੰ,
ਹੁਣ ਸੋਚ ਰਿਹਾ ਸੀ ਕਿ ਬਾਹਰ ਨੂੰ ਘੁੰਮੇ ਆਈ ਏ।
ਅੱਛਾ ਅੱਛਾ। ਹਾਂਜੀ ਹਾਂਜੀ, ਅੱਛਾ ਰੋਟੀ ਖਾ ਕੇ ਸੈਰ ਕਰਨ ਜਾਂਦੇ ਹੋਣੇ ਨਾ ਤੁਸੀਂ। ਅੱਛਾ ਅੱਛਾ ਠੀਕ ਆ ਵਧੀਆ ਗੱਲ ਐ।
ਹਾਂਜੀ।
ਹਾਂ, ਨਾਲੇ ਬੰਦਾ ਫਿਟ ਰਹਿੰਦਾ ਨਾ ਰੋਟੀ ਖਾ ਕੇ ਪੈਣਾ ਨੀ। ਚਾਹੀਦਾ।
ਹਾਂਜੀ ਹਾਂਜੀ।
ਠੀਕ ਹੈ।
ਇੱਧਰ ਸਾਡੀ ਗਲੀ ਚ ਨਾਲੇ ਵਿਆਹ ਵਾ ਨਾ ਕਿਸੇ ਦਾ। ਹਾਂਜੀ।
ਹਾਂਜੀ।
ਪਹਿਲਾਂ ਸੀ ਉਹ ਦੇਖਦੇਹੇ ਸੀ ਬਾਹਰ ਕਢ ਕੇ
ਅੱਛਾ।
ਹਾਂਜੀ।
ਠੀਕ ਹੈ।
ਫਿਰ ਸੋਚਿਆ ਚਲੋ ਘੁੰਮੇ ਆਈਏ ਕੁੜੀ ਦਾ ਵਿਆਹ ਵਾ।
ਅੱਛਾ ਕਿਸੇ ਕੁੜੀ ਦਾ ਵਿਆਹ ਵਾ।
ਹਾਂਜੀ।
ਠੀਕ ਆ।
ਹਾਂਜੀ।
ਹੋਰ ਦੱਸੋ?
ਹੋਰ ਸਭ ਵਧੀਆ ਫੇਰ ਸੋਚਿਆ ਚਲੋ ਘੁੰਮੇ ਆਈਏ ਮਾੜਾ ਜਿਹਾ ਰੋਟੀ ਖਾਈਏ।
ਹਾਂਜੀ ਹਾਂਜੀ। ਹਾਂਜੀ ਸੈਰ ਕਰਨੀ ਵੀ ਬਹੁਤ ਜ਼ਰੂਰੀ ਐ। ਸਵੇਰੇ ਜਾਂਦੇ ਤੁਸੀਂ ਸੈਰ ਕਰਨ ਸਵੇਰੇ ਸਵੇਰੇ।
ਨਹੀਂ ਸਵੇਰੇ ਕਿੱਥੇ ਜਾ ਹੁੰਦਾ।
ਅੱਛਾ ਅੱਛਾ।
ਹਾਂਜੀ
ਠੀਕ ਆ।
ਰਾਤ ਨੂੰ ਹੀ ਜਾਂਦੇ ਹਾਂ।
ਅੱਛਾ ਅੱਛਾ ਚਲੋ ਹੋ ਵੀ ਬਹੁਤ ਫਾਇਦਾ ਹੁੰਦਾ।
ਹਾਂਜੀ ਫੂਡ ਡਾਇਜਸਟ ਹੋ ਜਾਂਦਾ ਵਾ।
ਹਾਂਜੀ ਹਾਂਜੀ ਇੱਕ ਟਾਈਮ ਹੀ ਬੰਦਾ ਚੱਲ ਜਾਵੇ ਉਹ ਵੀ ਬਹੁਤ ਐ।
ਹਾਂਜੀ।
ਕਈਆਂ ਨੂੰ ਤਾਂ ਦੋਨੋਂ, ਦੋਨੋਂ ਟਾਈਮ ਹੀ ਨੀ ਟਾਈਮ ਮਿਲਦਾ ਹੈਗਾ। ਕਦੋਂ ਜਾਈਏ ਬੰਦਾ, ਸਵੇਰੇ ਸਵੇਰੇ ਬੱਚਿਆਂ ਨੂੰ ਸਕੂਲ ਭੇਜੋ, ਹਸਬੈਂਡ ਨੂੰ ਡਿਊਟੀ ਤੇ ਭੇਜੋ ਹਨਾ।
ਹਾਂਜੀ।
ਤੇ ਭੇਜੋ ਉਹਨਾਂ ਨੂੰ। ਤੇ ਬੱਚੇ ਸਕੂਲ, ਫਿਰ ਘਰ ਦਾ ਕਰੋ ਫਿਰ ਸ਼ਾਮ ਨੂੰ ਫੇਰ ਰ੍ਹੋਟੀ-ਪਾਣੀ ਸ਼ੁਰੂ ਹੋ ਜਾਂ
ਤੁਸੀਂ ਤਾਂ ਏਦਾਂ ਹੀ ਬਿਜ਼ੀ ਰਹਿੰਦੇ ਹੋਂਗੇ, ਹੈਨਾ?
ਹਾਂਜੀ-ਹਾਂਜੀ, ਫੇਰ ਕਿੱਥੇ ਸ਼ੈਰ ਨੂੰ ਨਿਕਲਿਆ ਜਾਂਦਾ। ਤੇ, ਜਿਹੜੇ ਜਾਂਦੇ ਹੋਨ ਹਾਂਜੀ, ਤੇ ਜਿਹੜੇ ਜਾਂ ਦੇ ਆ, ਉਹ ਕਹਿੰਦੇ ਆ ਵਧੀਆ ਰਹਿੰਦਾ, ਇਹ ਆ, ਉਹ ਹੈ ਹਨਾ।
ਹਾਂਜੀ।
ਤੇ ਫੇਰ ਹੂੰ, ਪਰ ਮੈਂ ਕਿਹਾ ਸਾਡੇ ਕੋਲ ਟਾਈਮ ਤ ਈ ਨਹੀਂ ਹੁੰਦਾ, ਅਸੀ ਕਦੋਂ ਜਾਈਏ।
ਹੂੰ, ਇਹ ਤਾ ਹੈਂ, ਕੋਈ ਨਾ ਦਸ-ਮਿੰਟ ਕੱਢਿਆ ਕਰੋ, ਜਾਇਆ ਕਰੋ, ਵਧੀਆ ਹੁੰਦਾ ਵਾ।
ਅੱਛਾ ਜੀ।
ਹਾਂਜੀ।
ਠੀਕ ਹੈ ਜੀ, ਕੋਈ ਨਹੀਂ ਜੀ, ਦੇਖਦੇ ਹਾਂ ਟਾਈਮ ਕੱਢਕੇ।
ਹਾਂਜੀ, ਫਰੈਸ਼ ਫੀਲ ਹੁੰਦਾ ਵਾ ਬੰਦੇ ਨੂੰ।
ਅੱਛਾ- ਅੱਛਾ।
ਹਾਂਜੀ।
ਠੀਕ
ਕਿਉਂਕਿ ਅੱਜ-ਕੱਲ ਦਾ ਜਿਹੜਾ ਇਨਵਾਇਰਮੈਂਟ ਆ ਨਾ, ਉਹ ਬਹੁਤ ਉਹ ਐ। ਮਤਲਬ, ਔਖਾ ਜਿਹਾ ਹੋ ਰਿਹਾ ਨਾ ਅੱਜ-ਕੱਲ ਦੇ ਇਨਵਾਇਰਮੈਂਟ'ਚ।
ਅੱਛਾ-ਅੱਛਾ, ਹਾਂਜੀ
ਤੇ, ਬੰਦਾ ਕੀ ਕਰੇ।
ਕੀ ਕਰੇ ਸਹੀ ਗੱਲ ਐ ਜੀ, ਪੋਲਿਊਸ਼ਨ ਤਾਂ ਬਹੁਤ ਜ਼ਿਆਦਾ ਐ। ਪੋਲੂਸ਼ਨ ਦੇ ਕਰਕੇ ਤਾਂ ਗਰਮੀ ਵਧੀ ਹੋਈ ਹੈ। ਪਲੂਸ਼ ਚ ਜਿਵੇਂ ਹਵਾ'ਚ ਫੈਲਦੀ ਐ, ਪੋਲੂਸ਼ਨ‌। ਗੱਡੀਆਂ ਦੀ ਪਲੁਸ਼ਨ, ਬਾਈਕਾਂ ਦੀ ਪਲੁਸ਼ਨ। ਹਨਾ, ਤੇ ਨਾਲ ਚਲੋ, ਉਹ ਏਸੀ ਦਾ ਪਲੂਸ਼ਨ ਤਾਂ ਹੈ ਨੀ, ਪਰ ਇਹ ਗਰਮ ਹਵਾ ਤਾ ਦਿੰਦਾ ਐ ਨਾ। ਸੀ, ਜਿਹੜਾ ਆਊਟਡੋਰ ਲੱਗ ਗਿਆ ਹੁੰਦਾ ਬਾਹਰ, ਤੇ ਜਿੰਨੀ ਹਵਾ ਅੰਦਰ ਠੰਡੀ ਆਂਦੀ ਆ, ਓਹਨੀ ਨੀ, ਗਰਮ ਹਵਾ ਬਾਹਰ। ਤੇ, ਤਾਂ ਕਰਕੇ ਗਰਮੀ ਵੀ ਬਹੁਤ ਵਧੀ ਹੋਈ ਏ, ਪੋਲੂਸ਼ਨ ਵੀ ਤੇ ਗਰਮੀ ਵੀ।
ਹਾਂਜੀ।
ਦੋਨੇ ਚੀਜ਼ਾਂ ਹੈਗੀਆਂ ਨੇ।
ਪਹਿਲਾਂ ਇੰਨੀ ਗਰਮੀ ਤੇ, ਇੰਨੀ ਠੰਢ ਨੀ ਪੈਂਦੀ ਸੀ, ਇਹ ਪੋਲਿਊਸ਼ਨ ਵੱਧ ਰਹੀ ਹੈ ਨਾ, ਜਿੱਦਾਂ ਕਿਸ ਚੀਜ਼, ਤਾਂ ਕਰਕੇ।
ਹਾਂਜੀ-ਹਾਂਜੀ, ਤੇ ਪੋਲੂਸ਼ਨ ਹੋ ਗਈ, ਚਾਹੇ ਅ ਗਰਮੀ ਹੋ ਗਈ ਦੋਨੇ ਹੀ ਅਪਣੇ ਨਾ ਅਹ, ਸਰੀਰ ਲਈ ਖ਼ਤਰਨਾਕ ਹੀ ਹੈ, ਮਤਲਬ ਨੁਕਸਾਨ ਈ ਹੁੰਦਾ ਵਾ, ਦੋਨੇ ਚੀਜ਼ਾਂ ਦਾ। ਹਾਂਜੀ। ਜਿਵੇਂ ਜ਼ਿਆਦਾ ਗਰਮੀ ਹੁੰਦੀ ਹੈ ਚੱਕਰ ਆ ਗਏ, ਹਨਾ। ਤੇ, ਘਬਰਾਹਟ ਪੈ ਗਈ ਤੇ, ਪਲੂਸ਼ਨ ਪਲੁਸ਼ਨ, ਜੇ ਪੋਲਊਸ਼ਨ ਲੱਗ ਜਾਵੇ ਤਾਂ ਓਦਾਂ ਬੰਦਾ ਬਿਮਾਰ ਹੋ ਜਾਂਦਾ।
ਹਾਂਜੀ।
ਹਮ
ਇਹ ਤਾਂ ਹੈ।
ਹਾਂਜੀ।
ਅੱਜ ਕੱਲ੍ਹ ਤਾਂ ਧੁੱਪ ਚ ਆਪਾਂ ਜਾ ਵੀ ਨਹੀਂ ਸਕਦੇ ਬਾਹਰ।
ਨਾ ਜੀ ਨਾ ਇੰਨੀ ਜ਼ਿਆਦਾ ਧੁੱਪ ਦੇ ਵਿੱਚ ਤਾਂ ਬਾਹਰ ਨਿਕਲਿਆ ਹੀ ਨਹੀਂ ਜਾਂਦਾ ਜਰਾ ਵੀ ਬੜੀ ਤੇਜ਼ ਧੁੱਪ ਹੁੰਦੀ ਹੈ ਹਾਂਜੀ।
ਚਲੋ ਗਰਮੀ ਪਹਿਲਾਂ ਵੀ ਪੈਂਦੀ ਸੀ ਪਰ ਅੱਜ ਕੱਲ੍ਹ ਤੇ ਤਾਂ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ।
ਪਹਿਲਾਂ ਹੁੰਦੀ ਸੀ ਕਿ ਚਲੋ ਬਰਦਾਸ਼ਤ ਤੱਕ ਤਾਂ ਸੀਗੀ ਗਰਮੀ ਪਰ ਅੱਜ ਕੱਲ ਤਾਂ ਏਸੀ ਤੋਂ ਬਗ਼ੈਰ ਗੁਜ਼ਾਰਾ ਹੀ ਨਹੀਂ
ਸਹੀ ਗੱਲ ਹੈ।
ਹਾਂਜੀ ਤੇ ਜੇ ਆਪਾਂ ਏ ਸੀ ਵੀ ਚਲਾਈਏ ਤੇ ਉਦੋਂ ਜਿਹੜਾ ਆਊਟਡੋਰ ਹੁੰਦਾ ਉਹੀ ਫੇਰ ਬਾਹਰ ਇੰਨੀ ਮਤਲਬ ਗਰਮ ਹਵਾ ਦਿੰਦਾ ਹੈ। ਤੇ ਬਾਹਰ ਵਾ ਜਿਹੜੇ ਬਾਹਰ ਜਿਹਨਾਂ ਦਾ ਨਹੀਂ ਸਕਦਾ ਅੰਦਰ ਬੈਠ ਕੇ ਕਈ ਲੋਕ ਕੰਮ ਤੇ ਜਾਂਦੇ ਨੇ
ਜੋਬ ਤੇ ਜਾਂਦੇ ਨੇ ਬੱਚੇ ਸਕੂਲ ਜਾਂਦੇ ਨੇ ਅਤੇ ਉਹਨਾਂ ਨੂੰ ਤਾਂ ਫੇਰ ਗਰਮੀ ਲੱਗਦੀ ਹੈ ਨਾ ਉਹਨਾਂ ਦੇ ਕਰਕੇ ਕਿਉਂਕਿ ਸਾਰੇ ਘਰਾਂ ਚ ਅੱਜ ਕੱਲ ਏਸੀ ਹੈ ਹਾਂਜੀ ਤਕਰੀਬਨ ਸਾਰੇ ਘਰਾਂ 'ਚ ਏ ਸੀ ਅੱਜ ਕੱਲ ਨਾ ਤੇ ਜਿਵੇਂ ਮਤਲਬ ਆਪਾਂ ਨੂੰ ਫਾਇਦਾ ਹੁੰਦਾ ਏ ਸੀ ਦਾ
ਹਾਂਜੀ ਨੁਕਸਾਨ ਵੀ ਹੈ। ਬੋਡੀ ਚ ਪੇਨ ਹੁੰਦਾ ਵਾ ਬਹੁਤ।
ਹਾਂਜੀ ਹਾਂਜੀ ਹਮ ਹਾਂਜੀ।
ਮੇਰੇ ਤਾਂ ਆਪ ਲੱਤਾਂ ਚ ਪੇਨ ਹੁੰਦਾ ਵਾ ਜ਼ਿਆਦਾ ਦੇਰ ਮੈਂ ਇਸੀ ਚ ਬਹਿ ਨਹੀਂ ਸਕਦੀ। ਹਾਂਜੀ ਮੇਰੇ ਹੱਥ ਪੈਰ ਦਰਦ ਰਹਿੰਦੇ ਸਾਰੀ ਗਰਮੀ
ਅੱਛਾ। ਉਹ ਪਤਾ ਕਿਉਂ ਕਿਉਂਕਿ ਨਾ ਕਹਿੰਦੇ ਏ ਸੀ ਜਿਹੜਾ ਹੈਗਾ ਨਾ ਨਵੀਂ ਖਿੱਚਦਾ ਆਪਣੇ ਸਰੀਰ ਦੀ ਹਾਂ ਤੇ ਏਦਾਂ ਕਰਿਆ ਕਰੋ ਜਦੋਂ ਤੁਸੀਂ ਸੌੰਦੇ ਹੋ ਏਸੀ ਵਗੈਰਾ ਚਲਾਉਂਦੇ ਹੋ ਨਾ ਕਿਸੇ ਭਾਂਡੇ ਚ ਖੁੱਲੇ ਭਾਂਡੇ ਚ
ਹਾਂਜੀ।
ਕੋਈ ਪਾਣੀ ਪੂਣੀ ਭਰ ਕੇ ਰੱਖ ਲਿਆ ਕਰੋ ਕੋਲ ਆਪਣੇ ਕੋਈ ਜਿਵੇਂ ਕੋਈ ਟੇਬਲ ਹੋ ਗਿਆ ਬੈਡ ਦੀ ਕੋਈ ਟੋ ਤੇ ਏਦਾਂ ਠੀਕ ਹੈ।
ਠੀਕ ਹੈ।
ਤੇ ਕਹਿੰਦੇ ਉਹਦੇ ਨਾਲ ਨਾ ਮਤਲਬ ਜਿਹੜੇ ਉਹਨੇ ਨਵੀ ਖਿੱਚਣੀ ਹੁੰਦੀ ਨਾ ਪਾਣੀ ਵਿੱਚੋ ਹੀ ਖਿੱਚ ਲੈਂਦਾ ਏ ਸੀ
ਤੇ ਆਪਣੇ ਸਰੀਰ ਨੂੰ ਨੁਕਸਾਨ ਨੀ ਹੁੰਦਾ ਫੇਰ
ਠੀਕ ਹੈ।
ਹਾਂਜੀ
ਕੋਈ ਨਾ ਰੱਖਿਆ ਕਰਾਂਗੇ ਹੁਣ ਅਸੀਂ
ਹਾਂਜੀ ਹਾਂਜੀ ਕਰਕੇ ਦੇਖਿਓ ਮਾੜਾ ਮਾੜਾ ਜਿਹਾ ਇੱਕ ਦੋ ਦਿਨ ਜੇ ਫਾਇਦਾ ਲੱਗਿਆ ਤਾਂ ਜੇ ਫਾਇਦਾ ਲੱਗਿਆ ਤਾਂ ਦੱਸਿਓ ਹੈਂ।
ਠੀਕ ਹੈ ਜੀ ਠੀਕ ਹੈ ਜ਼ਰੂਰ
ਹਾਂ
ਅੱਜ ਕਹੂਗੀ ਮੰਮਾ ਨੂੰ ਰੱਖੂਗੇ
ਠੀਕ ਆ।
ਹਾਂਜੀ।
ਹੂੰ, ਨਹੀਂ ਵੈਸੇ, ਅਸੀਂ ਵੀ ਡਰਦੇ ਹਾਂ।
ਅੱਛਾ।
ਹਾਂ, ਮੇਰੇ ਬੱਚੇ ਕਹਿੰਦੇ ਆ, ਵੀ ਮੰਮੀ ਸਹੀ ਹੈ ਫਾਇਦਾ ਹੈ।
ਅੱਛਾ।
ਹਾਂ।
ਠੀਕ ਹੈ, ਕੋਈ ਨਾ ਅੱਜ ਅਸੀਂ ਵੀ ਟਰਾਈ ਕਰਾਂਗੇ ਫਿਰ ਮੈਂ ਤੁਹਾਨੂੰ ਦੱਸੂਗੀ।
ਠੀਕ ਹੈ।
ਹਾਂਜੀ।
ਠੀਕ ਹੈ।
ਹਾਂਜੀ।
ਓਕੇ, ਹੋਰ ਦੱਸੋ?
ਹੋਰ ਬਸ ਜੀ ਵਧੀਆ।
ਠੀਕ ਐ। ਚਲੋ ਠੀਕ ਐ, ਕਰਦੇ ਆ ਫੇਰ ਆਪਾਂ ਬਾਅਦ ਚ ਗੱਲ। ਨਹੀਂ-ਨਹੀਂ, ਅਭੀ ਨੀ, ਇਹ ਮ ਅਭੀ ਨਹੀਂ ਦ ਦੀ ਕਦਵ ਕੁੱਟ, ਬਾਤ ਕਰ ਪੈਸੇੇ ਨਹੀਂ, ਨਹੀਂ, ਹੈਲੋ, ਹਾਂਜੀ ਬੋਲੋ,
ਇਹ ਪਿੱਛੇ ਕੋਈ ਬੋਲਦਾ ਪਿਆ ਤੁਹਾਡੇ,
ਓਕੇ।
ਹਾਂਜੀ।
ਤੁਸੀਂ ਪਰਤਾ ਬਣਾਨੇ ਹੋ?
ਹਾਂਜੀ, ਬਣਾਉਂਦੇ ਸੀ।
ਕਿਵੇਂ ਬਣਾਨੇ ਹੋ?
ਅਸੀਂ ਨਾ ਉਹ, ਜਿਵੇਂ ਭੁੰਨਦੇ ਨੀ ਹੁੰਦੇ,
ਹਾਂਜੀ-ਹਾਂਜੀ, ਗੈਸ
ਗੈਸ ਤੇ ਹਾਂਜੀ ਓਦਾ ਬਣਾਦੇ ਹਾਂ। ਪਰ ਇੱਕ ਵਾਰ ਨਾ ਮੈਂ ਜਿਵੇਂ ਯੂਟਿਊਬ ਤੇ ਦੇਖਿਆ ਸੀ,
ਹਾਂਜੀ।
ਉਹ ਰੈਸਪੀ ਉਹਦੀ, ਤੇ ਉਹ ਭੁੰਨੇ ਨਹੀਂ ਸੀ ਬੈਂਗਣ, ਪਰ ਬਰੀਕ ਬਰੀਕ ਕੱਟ ਕੇ ਨਾ ਜਿਵੇਂ, ਤੇ ਤੇਲ ਕੜਾਹੀ ਚ ਪਾ ਕੇ ਲਸਣ ਟਮਾਟਰ ਤੇ ਬੈਂਗਣ, ਉਹ ਵਿੱਚ ਤਲਏ ਸੀ ਮਤਲਬ ਫਰਾਈ ਕਰ ਲਏ ਸੀ। ਹਾਂਜੀ ਫੇਰ ਪਿਆਜ਼ਾ ਦਾ ਉਹਨੂੰ, ਹਾਂਜੀ, ਤੜਕਾ ਲਾਇਆ ਸੀ ਫਿਰ ਪਿਆਜਾਂ ਦਾ ਨਾ
ਅੱਛਾ।
ਹਾਂਜੀ, ਬਨੇ ਤੋਂ ਸਵਾਦ ਸੀ ਉਦੋਂ ਵੀ, ਏਦਾਂ ਹਾਂਜੀ, ਜਦੋਂ ਇੱਦਾਂ ਬਣਾਏ ਉਦੋਂ ਵੀ ਵਧੀਆ ਬਣਾਏ ਸੀ। ਹਾਂਜੀ, ਪਰ ਇਹ ਕੇ ਉਹਦੇ ਚ ਨਾ ਤੇਲ ਤੇ ਟਾਈਮ, ਦੋਨੇ ਚੀਜ਼ ਜ਼ਿਆਦਾ ਲੱਗਦਾ ਹਾਂਜੀ।
ਠੀਕ ਐ।
ਹਾਂਜੀ। ਹੋਰ ਦੱਸੋਂ?
ਕੋਈ ਨਾ ਅਸੀਂ ਵੀ ਟਰਾਏ ਕਰਾਂਗਾ। ਚਲੋ ਠੀਕ ਐ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ।
ਠੀਕ ਐ ਜੀ ਠੀਕ ਐ, ਓਕੇ ਜੀ। ਠੀਕ ਐ ਜੀ, ਓਕੇ ਜੀ ਓਕੇ, ਸਤਿ ਸ੍ਰੀ ਅਕਾਲ ਜੀ।